ਹੈਲੋ, ਹੈਲੋ। ਸਸ ਸ੍ਰੀ ਕਾਲ ਹੋਰ ਕੀ ਹਾਲ-ਚਾਲ ਏ?
ਬਸ ਵਦੀਆ, ਤੁਸੀਂ ਦੱਸੋ?
ਬਸ ਠੀਕ, ਠੀਕ-ਠਾਕ। ਹੋਰ ਕੀ ਕਰਦੇ ਵੇ ਸੀ।
ਬਸ ਕੁਛ ਨਈ ਮੈਂ ਬਸ ਰੋਟੀ ਖਾਣ ਲੱਗੀ ਸੀ।
ਅੱਛਾ ਕਿਸ ਟਾਈਮ ਵੇਲੇ ਹੋਗਏ ਜਰਾ ਨਾਲ ਚੱਲੋਗੇ ਸਾਡੇ ਘਰ ਵਿਆਹ ਹੈਗਾ ਜਰਾ ਸ਼ੋਪਿੰਗ
ਹਾਂਜੀ, ਹਾਂਜੀ ਬਿਲਕੁਲ-ਬਿਲਕੁਲ ਚੱਲਾਂਗੀ ਮੈਂ। ਮੈਂ ਨਾ ਸ਼ਾਮੀ ਫਰੀ, ਹੋਵਾਂਗੀ ਕੁਛ ਸਮਾਨ ਲੈ ਕੇ ਈ ਆਣਾ ਸੀ ਵੈਸੇ।
ਅੱਛਾ, ਅੱਛਾ, ਅੱਛਾ, ਠੀਕ ਏ ਹੋਰ।
ਮੈ ਜਾਣਾ ਸੀ ਮੈਂ ਵੀ ਨਾ ਕੱਪੜੇ ਲੈਣ ਜਾਣਾ ਸੀ ਤੇ ਮੈਂ ਤੇ ਸੋਚ ਈ ਰੀ ਸੀ ਕਿ ਮੈਂ ਕਿੰਨੂੰ ਨਾਲ ਲੈ ਕੇ ਜਾਵਾਂ। ਸੇਜ ਹੁਣ ਚੁੱਪ। ਕਿੰਨੇ ਬਾ- ਬਾਜ਼ਾਰ ਦੂਰ, ਫੇਰ ਕੱਲੇ ਜਾਣਾ ਥੋੜ੍ਹਾ ਵੈਸਾ ਹੁੰਦਾ ਏ।
ਹਾਂਜੀ-ਹਾਂਜੀ। ਅੱਛਾ-ਅੱਛਾ। ਉਹੀ ਮੈਂ ਕਿਹਾ ਮੈਂ ਕੱਲੀ ਲੈਣ ਜਾਵਾਂ। ਮੈਨੂੰ ਸਮਝ ਨਹੀਂ ਆਉਂਦੀ ਅੱਜ-ਕੱਲ ਕੱਪੜੇ ਦਾ ਕੀ ਰਿਵਾਜ਼ ਹੈਗਾ ਹੈ। ਕਿਸ ਤਰ੍ਹਾਂ ਤੇ ਮੈਂ ਦੂਸਰੇ ਕੱਪੜੇ ਪਾ ਲਾ। ਤੇ ਫੇਰ ਕੋਈ ਕਹਿਗਾ ਕਿ ਕੱ ਕੱਪੜੇ ਪਾਏ ਇਹਨੇ, ਤੇ ਮੈਨੂੰ ਜਿਹੜਾ ਅੱਜ ਕਲ ਦੇ ਰਿਵਾਜ਼ ਦੇ ਕੱਪੜਾ ਕੋਈ, ਪੈਸਾ ਵੀ ਲਾਏ ਫਿਰ ਬੰਦਾ ਚੀਜ਼ ਵੀ ਸਹੀ ਨਾ ਹੋਵੇ। ਤੇ ਮਨ ਹੁੰਦਾ ਐ। ਤੇ ਤਾਂ ਮੈਂ ਕਹਿੰਦੀ ਚਲੋ ਨਾਲ ਤੁਹਾਨੂੰ ਨਾਲ ਲੈ ਕੇ ਚੱਲਾਂਗੀ। ਚਲੋ, ਪਸੰਦ ਦਾ ਕੱਪੜਾ ਮਿਲ ਜਾਏ। ਇੱਕ ਦੂਜੇ ਦੀ ਰਾਏ ਹੋ ਜਾਂਦੀ।
ਹਾਂ
ਦੂਜੇ ਦੀ ਰਾਏ ਹੋ ਜਾਂਦੀ ਏ।
ਹਾਂਜੀ। ਮੈਂ ਵੀ ਨਾ ਕੀ ਕਹਿੰਦੇ ਆ ਹੁਣ ਮੇਰੇ ਵੀ ਘਰ ਵਿੱਚ, ਅਹ ਕੀ ਕਹਿੰਦੇ ਐ। ਫੰਕਸ਼ਨ ਹੈਗਾ। ਸਾਡੇ ਘਰ ਟਵੰਟੀ-ਫਿਫਥ ਐਨੀਵਰਸਰੀ ਹੈਗੀ ਐਂ। ਤੇ ਅਸੀਂ ਇੱਕ ਤੇ ਫੰਕਸ਼ਨ ਕਰਨਾ ਐ। ਔਰ ਇੱਕ ਅਸੀਂ ਕੀ ਕਹਿੰਦੇ ਆ। ਮਤਲਬ, ਭੈਣ ਵੀ ਮਹਿੰਦੀ ਕਰਨੀ ਏ।
ਅੱਛਾ। ਹਾਂਜੀ ਉਹ ਤਾਂ ਫਿਰ ਹਾਂਜੀ। ਛੇ-ਸੱਤ ਸੂਟ ਚਾਹੀਦੇ ਹੁੰਦੇ ਨੇ। ਫੰਕਸ਼ਨ ਕੋਈ ਡਰੈੱਸਾਂ ਚਾਹੀਦੀਆਂ ਹੁੰਦੀਆਂ। ਤੇ ਫੇਰ
ਹੱਥ ਲਵਾਇਆ ਐ। ਤੇ ਮੈਂ ਤੇ ਸੋਚਹਾ ਸੀ, ਕਿ ਮੈਂ ਨਾ ਪਹਿਲੇ ਬਾਜ਼ਾਰ ਤੋਂ ਕੀ ਕਹਿੰਦੇ ਆ। ਉਹ ਜੋ ਮਿਲਦੇ ਨੀ ਰੇਡੀਮੇਡ ਡਰੈਸਾਂ। ਉਹ ਲੈਣਾ। ਪਰ ਰੇਡੀਮੇਡ ਡਰੈਸ ਲੈਣ ਦਾ ਨਾ ਇਹ ਹੈ। ਕਿ ਬੜੀ ਮਹਿੰਗੀ ਮਿਲਦੀ ਏ ਰੇਡੀਮੇਡ ਡਰੈਸਾਂ।
ਹਾਂਜੀ
ਕਿਉਂਕਿ ਮਹਿੰਗਾਈ ਇੰਨੀ ਹੋ ਗਈ ਏ।
ਹਾਂਜੀ ਹਾਂਜੀ ਹਾਂਜੀ
ਫੇਰ ਮੈਂ ਸੋਚਿਆ ਕਿ, ਮੈਂ ਨਾ ਕੀ ਕਹਿੰਦੇ ਆਪਣਾ। ਕਿਉਂਕਿ ਸਾਡੇ ਇੱਥੇ ਨਾ ਕੱਪੜਾ ਵਧੀਆ ਮਿਲ ਜਾਂਦਾ ਏ। ਇੱਥੇ ਮ ਸੋਚਿਆ ਕੱਪੜਾ ਖ਼ਰੀਦ ਕੇ, ਤੇ ਸੁਆ ਲਾਂਗੀ।
ਅੱਛਾ ਅੱਛਾ ਅੱਛਾ ਤੇ ਠੀਕ ਸੀ ਦਿੰਦੇ ਉੱਥੇ, ਦਰਜੀ ਠੀਕ ਹੈਗਾ। ਟੇਲਰ ਕੋਲ ਸੌਉਦੇ ਓ ਕਿ ਜਾਂ ਦਰਜਿਆਨੀ ਕੋਲ ਸਵਾਉਂਦੇ ਹੋ ਫਿਰ
ਟੇਲਰ ਕੋਲ ਸਵਾਉਂਦੀ ਆ। ਤੇ ਨਾਲ ਟੇਲਰ ਵੀ ਕਿੰਨਾ ਲੱਲੇਗਾ ਸਵਾਈ। ਜਿਆਦਾ ਸਵਾਈ ਨੀ ਲੈਂਦਾ। ਟੇਲਰ ਸਵਾਈ ਲੈ ਲੇਗਾ। ਮਤਲਬ ਮਤਲਬ, ਫਿਰ ਕੱਪੜਾ ਦੀ ਚਲੋ, ਕੱਪੜੇ ਦੇ ਪੈਸੇ ਲੱਗੇ ਗੇ। ਟੇਲਰ ਦੇ ਵਰਨਾ ਚ ਰੇਡੀਮੇਡ ਡਰੈਸਾਂ ਆਉਂਦੀ ਨਾ ਉਹ ਬੜੀ-ਬੜੀ ਮਹਿੰਗੀਆਂ ਹੁੰਦੀਆਂ ਏ।
ਹਾਂਜੀ। ਇਹ ਗੱਲ ਹੈ, ਟੇਲਰ ਦੀ ਅਗਰ ਫਿਨਿਸ਼ਿੰਗ ਹੈਗੀ ਹੈ। ਤਾਂ ਅੱਛੀ ਸੀ ਦਿੰਦਾ ਫਿਰ ਤੇ ਕੋਈ ਅਰਮਾਨ ਨਹੀਂ ਲੱਗਦਾ। ਚਲੋ ਕੋਈ ਨਹੀਂ ਡਰੈਸ ਅੱਛੀ ਲਾਗੀ ਹੂੰ, ਅਗਰ ਪੈਸੇ ਲਾਗਾ ਕੇ ਚੀ ਮੈਂ ਵੀ ਸੂਟ ਲੈਣਾ ਸੀ। ਕੁਛ- ਕੋਟ ਸੈਟ ਲੈਣਾ-
ਹਮ ਉਹ ਫੇਰ ਕੀ ਕਹਿੰਦੇ ਆ ਹਰ ਟਾਈਮ ਵੀ ਸੂਟ ਨੀ ਪਾਇਆ ਜਾਂਦਾ। ਜਿਵੇਂ ਹੁਣ ਰਾਤੀ ਬੈਠ ਕੇ ਇਵੇਂ ਗੱਲਾਂ ਗੁੱਲਾਂ ਕਰਨੀਆਂ ਹੁੰਦੀਆਂ ਤਾਂ
ਹੂ
ਉਹਦੇ ਵਾਸਤੇ ਵੀ ਥੋੜਾ ਮੈਂ ਵੀ ਸੋਚਿਆ ਸੀ। ਉਹਦੇ ਵਾਸਤੇ ਮੈਂ ਅਲੱਗ- ਅਲੱਗ ਅੱਜ-ਕੱਲ੍ਹ ਜਿਵੇਂ, ਨਾਈਟ ਸੂਟ ਕੋਟ-ਸੈਟ ਆਉਂਦੇ ਆ ਨਾ। ਖੁੱਲੇ- ਖੁੱਲੇ ਜੇ,
ਹਾਂਜੀ ਹਾਂਜੀ ਹਾਂਜੀ ਹਾਂਜੀ
ਉਹ ਲਗਾਗੀ।
ਹੂੰ, ਹੁਣ ਵਿਆਹ 'ਚ ਫਿਰ ਬੜੇ ਫੰਕਸ਼ਨ ਤਿਆਰੀਆਂ ਕਿੰਨੀਆਂ ਕਰਨੀਆਂ ਪੈਂਦੀਆਂ। ਸੂਟ ਲੈਣੇ ਪੈਂਦੇ ਨੇ ਹੋਰ, ਉਸ ਤਰ੍ਹਾਂ ਦਾ ਸੂਟ ਤੇ ਉਸ ਤਰ੍ਹਾਂ ਦੀ ਜੁਲਰੀ ਲੈਣੀ ਪੈਂਦੀ ਏ। ਫੇਰ ਅੱਜ ਕੱਲ੍ਹ ਤਾਂ ਸੇਮ ਚੱਪਲ ਵੀ ਲੈਂਦੀ ਅੱਜ ਕੱਲ੍ਹ ਸੋਨਾ ਤੇ ਪਾਇਆ ਨੀ ਜਾਂਦਾ ਅੱਜ ਫੇਰ ਬੜੀ ਮਹਿੰਗਾਈ ਹੈਗੀ ਹੈ ਡਰ ਲੱਗਦਾ ਸੋਨਾ ਪਾਦਿਆ ਈ ਫੇਰ ਦੂਸਰੀ ਜਊਲਰੀ ਲੈਣੀ ਪੈਂਦੀ ਏ। ਫੇਰ ਉਸਰਾ ਦੀ ਨਕਲੀ ਵਾਲੀ ਲੈਣੀ ਪੈਂਦੀ ਐ ਫਿਰ ਉਸ ਤਰ੍ਹਾਂ ਦੀ ਚੱਪਲ ਲੈਣੀ ਪੈਂਦੀ ਐ। ਹਮ
ਹਾਂਜੀ ਤੇ ਨਾਲ ਫਿਰ ਚ ਤੇ ਸਾਨੂੰ ਤੇ ਪਾਰਲਰ ਵੀ ਬੁੱਕ ਕਰਾਣਾ ਪੈਂਦਾ ਮੇਕਅਪ ਵਗੈਰਾ ਵਾਸਤੇ।
ਹਾਂਜੀ-ਹਾਂਜੀ ਇਹ ਵੀ ਬਹੁਤ ਜ਼ਰੂਰੀ ਹੈਗਾ। ਕੱਪੜੇ ਸੋਹਣੇ ਪਾਏ ਹੋਨ ਉਹ ਫਿਰ ਕਹਿੰਦੇ ਤਿਆਰ ਕਰ ਉਹ ਵੀ ਜ਼ਰੂਰੀ ਹੈ ਕਿ ਮੇਕਅੱਪ ਵੀ। ਪਾਰਲਰ ਕੋਲ ਜਾਣਾ ਜਰੂਰੀ ਹੈਗਾ।
ਹਮ ਪਾਰਲਰ ਵਗੈਰਾ ਤੇ ਜਾਓ ਮਤਲਬ ਬੜੇ ਖਰਚੇ ਹੋ ਜਾਂਦੇ ਆ ਵਿਆਹ ਹੋਏ ਨਾ ਤੇ ਉਸ ਤੋਂ ਤੇ ਪਹਿਲੇ ਹੀ ਪੈਸੇ ਜੋੜਨੇ ਸ਼ੁਰੂ ਕਰ ਦੋ ਤਾਂਕਿ ਹੁਣ ਵਿਆਹ ਲੱਗਾ ਏ ਤੇ ਹੁਣ ਇਹ ਸਭ ਖਰਚੇ ਹੋਣੇ ਹੀ ਹੋਣੇ ਹੈ।
ਹਾਂਜੀ-ਹਾਂਜੀ ਇਹ ਤੇ ਹੈ ਬੜਾ ਖ਼ਰਚਾ ਹੋ ਜਾ ਹਮ।
ਸਾਡੇ ਵੀ ਘਰ ਹੁਣ ਵਿਆਹ ਹੈਗਾ ਏ ਹਜੇ ਨੀ ਥੋ ਟਾਈਮ ਬਾਦ ਏ ਸਾਡੇ ਘਰ ਤੇ ਵਿਆਹ ਤੇ ਅਸੀਂ ਵੀ ਮਤਲਬ ਛੋਟ ਜਿ ਫਕਸ਼ਨ ਵੀ ਹੁੰਦਾ ਹੈ ਨਾ ਉਹਦੇ ਵਾਸਤੇ ਵੀ ਇੰਨਾ ਸੋ ਸੋਚਣਾ ਪੈਂਦਾ ਕਿ ਕੌਣ ਸੀ ਡਰੈਸ ਲਈਏ ਕੌਣਸੀ ਨਾ ਲਈਏ।
ਹਾਂਜੀ-ਹਾਂਜੀ ਭਾਵੇਂ ਕੱਪੜੇ ਪਾਏ ਹੋਣ ਘਰ ਬਈ ਜਿੰਨੇ ਮਰਜ਼ੀ ਫੰਕਸ਼ਨ ਹੈਏ ਸੋਹਣੇ ਅੱਛੇ ਕੱਪੜੇ ਪਾਏ ਵੀ ਨਾ ਹੋਏ ਫਿਰ ਵੀ ਕਹਿੰਦੇ ਨੇ ਫੰਕਸ਼ਨ ਤੇ ਨਵੇਂ ਲੈਣੇ ਨੇ ਨਵੇਂ ਲਈਏ, ਨਵੇਂ ਲਈਏ।
ਮੇਰੇ ਕੋਲ ਵੀ ਨਾ ਪਹਿਲੇ ਮੈਂ ਸੂਟ ਨੀ ਪਾਉਦੀ ਸੀ। ਹਾਂ ਮੈਂ ਪਹਿਲੇ ਸੂਟ ਨੀ ਪਾਦੀ ਸੀ। ਤੇ ਫੇਰ ਹੁਣ ਮੈਂ ਜਿਵੇਂ ਗੁਰਦੁਆਰੇ ਵਗੈਰਾ ਜਾਣਾ ਸ਼ੁਰੂ ਕਰਤਾ ਗੁਰਦੁਆਰੇ ਕੋਈ ਫੰਕਸ਼ਨ ਆਦਾ ਤੇ ਜਾਣਾ ਪੈਂਦਾ ਗੁਰ ਦੁਆਰੇ ਹੁਣ ਕੀ ਕਹਿੰਦੇ ਹੁਣ ਸ਼ਬੀਲ ਵਾਲਾ ਨਿਕਲਿਆ ਤੇ ਫੇਰ ਮੇਰਾ ਮਨ ਨਹੀਂ ਕਰਦਾ ਜੋ ਮੇਰੇ ਪੁਰਾਣੇ ਹਾਂ ਜੋ ਮੇਰੇ ਪੁਰਾਣੇ ਸੂਟ ਏ ਤੇ ਮੇਰਾ ਮਨ ਨੀ ਕਰਦਾ ਉਹਨੂੰ ਦੁਬਾਰਾ ਪਾਵਾਂ ਤੇ ਮੈਂ ਨਵਾਂ ਖਰੀਦ ਕੇ ਲੈ ਕੇ ਆਈ ਸੀ ਜਾ ਕੇ ਤਾਂ।
ਹਾਂਜੀ-ਹਾਂਜੀ ਅੱਛਾ-ਅੱਛਾ।
ਫੇਰ ਹੁਣ ਵੀ ਕੱਲ ਪਤਾ ਨੀ ਪਰਸੋਂ ਹੈਗਾ ਤੇ ਉਹ ਵੀ ਮੈਂ ਤੇ ਨਵਾਂ ਹੀ ਮੇਰਾ ਮਨ ਨਵਾਂ ਸੂਟ ਪਾਨ ਤੇ ਹੀ ਕਰਦਾ ਏ।
ਹਾਂਜੀ ਫ ਕਿੱਥੋਂ ਸਵਾਉਦੇ ਹੋ। ਤੁਸੀਂ ਟੇਲਰ ਸਵਾਉਂਦੇ ਹੋ ਜਾਂ ਮੰਮੀ ਤੁਹਾਡੀ ਜਾਂ ਦਰਜਨੀ
ਨਹੀਂ-ਨਹੀਂ, ਨਹੀਂ ਮੈਂ ਨਾ ਸੂਟ ਤੇ ਮੈਂ ਬਾਹਰ ਤੋਂ ਸਵਾ ਦਿੰਦੀ ਹਾ।
ਅੱਛਾ-ਅੱਛਾ ਠੀਕ।
ਮੇਰੀ ਕੀ ਕਹਿੰਦੇ ਮੰਮੀ ਅਹ ਸੀ ਸੀ ਦਿੰਦੀ ਹੈ ਪਰ ਘੱਟ ਹੀ ਸੀਂਦੀ ਹੈ ਮੰਮਾ।
ਅੱਛਾ-ਅੱਛਾ ਠੀ
ਤੇ ਮੈਂ ਸੂਤੀ ਦਰਜਿਆਨੀ ਹੈਗੀ ਆ ਉਹਦੇ ਕੋਲ ਸਵਾ ਲੈਂਨੀ ਆਂ ਮਤਲਬ ਓਹ ਸਹੀ ਰੇਟ ਦੇ ਸੀ ਸੂਟ ਸੀ ਦਿੰਦੀ ਹੈ।
ਅੱਛਾ-ਅੱਛਾ ਚਲੋ ਅਸੀਂ ਵੀ ਆਵਾਂਗੇ ਨਾ ਤੁਹਾਡੇ ਕੋਲ ਤੁਹਾਡੇ ਕੋਲ ਆਵਾਂਗੇ ਨਾ ਤਾਂ ਅਸੀਂ ਵੀ ਸੂਟ ਸਵਾਵਾਂਗੇ ਤੁਹਾਡੇ ਕੋਲੋ। ਤੁਹਾਡੀ ਦਰਜਿਆਨੀ ਕੋਲੋਂ ਹੈਂ ਠੀਕ ਹੈ ਹਾਂ ਅਸੀ ਸੂਟ ਸਵਾ ਕੇ ਦੇਖਾਂਗੇ ਅਸੀਂ ਸਵਾਨੇ ਹਾਂ ਪਈ ਇੰਨੀ ਫਿਟਿੰਗ ਸਹੀ ਨੀ ਆਂਦੀ ਚਲ ਇਕ ਤ ਦੇਖਾਂਗੇ ਤੁਹਾਡੀ ਦਰਜਿਆਨੀ ਕੋਲ ਸੂਆ ਕੇ ਹਾਂਜੀ। ਆਵਾਂਗੀ ਮੈਂ ਕਦੀ ਆਵਾਂਗੀ ਤੁਹਾਡੇ ਕੋਲ ਅਤੇ ਮੈਂ ਕਵੀ ਦਾਂਜਨੀ ਕੋਲ ਸੂਆਵਾਗੀ ਸੂਟ ਵੇਖਾਂਗੀ। ਹ, ਇਹ ਗੱਲ, ਠੀਕ ਐ। ਅੱਛਾ ਜੀ, ਸਸ ਸ੍ਰੀ ਕਾਲ।